ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ?
ਸਤਿ ਸ੍ਰੀ ਅਕਾਲ ਜੀ, ਹਾਂਜੀ ਸਭ ਵਧੀਆ ਨੇ,
ਹਾਂਜੀ, ਹੋਰ ਸੁਣਾਓ ਕੀ ਕਰ ਰਹੇ ਹੋ ਅੱਜ -ਕੱਲ?
ਬਸ ਜੀ, ਬੈਠੀ ਹੋਈ ਸੀਗੀ, ਤਿਆਰੀ ਕਰਦੇ ਪਈ ਸੀ। ਮੈਂ ਕਿਹਾ ਅੱਗੇ ਤਿਉਹਾਰ ਆ ਰਹੇ ਨੇ, ਉਹਨਾਂ ਦੀ ਤਿਆਰੀਆਂ ਕਰ ਲਈਏ ਸ਼ੁਰੂ
ਹਾਂਜੀ, ਸਹੀ ਗੱਲ ਹੈ, ਕਿ ਦੇਖ ਹੁਣ ਪਹਿਲੇ ਰੱਖੜੀ ਆਏਗੀ।
ਹਾਂਜੀ
ਹਾਂ ਰੱਖੜੀ ਤੇ ਤੁਸੀਂ ਦੇਖ ਸਕਦੇ ਹੋ, ਸ਼ਹਿਰ ਵਿੱਚ ਕਿੰਨਾ ਮਤਲਬ ਮੇਲਾ ਲੱਗ ਜਾਂਦਾ ਹੈ
ਬਿਲਕੁਲ ਜੀ ਬਿਲਕੁਲ ਐੰਨੇ, ਸਟਾਲ ਲੱਗੇ ਪਏ ਜੇ ਰੱਖੜੀ ਦੇ, ਵੀ ਸਾਰਿਆਂ ਨੇ ਜਿਨਾਂ ਨੇ ਦੂਰ ਭੇਜਣੀ ਹੈ। ਉਹ ਆਪਣੀ ਰੱਖੜੀ ਲੈ ਲੋ, ਖ਼ਰੀਦ ਲੋ, ਤੇ ਆਪਣੇ ਭਰਾਵਾਂ ਨੂੰ ਭੇਜ ਦੋ ਦੂਰ ਜਿਨਾਂ ਨੇ ਬਾਹਰ ਭੇਜਣੀ ਹੈ, ਕੋਰੀਅਰ ਕਰਾਣਾ ਪੈਂਦਾ ਨਾ, ਫੇਰ ਉਹਸੀਂ ਮ ਲੋਕੀ ਪੰਦਰਾਂ ਵੀਹ ਦਿਨ ਪਹਿਲੇ ਮਹੀਨਾ ਪਹਿਲੇ ਕੋਰੀਅਰ ਕਰਾ ਦਿੰਦਾ, ਫਿਰ ਜਿਨ੍ਹਾਂ ਨੇ ਬਾਹਰ ਭੇਜਣੀ ਹੁੰਦੀ ਹੈ।
ਹਾਂਜੀ ਸਹੀ ਗੱਲ ਦੇਖੋ, ਸਟਾਲ ਹਰ ਜਗ੍ਹਾ ਖੁਲ੍ਹ ਗਏ ਨੇ, ਥੋੜੇ ਦਿਨ ਤੱਕ ਤੁਸੀਂ ਦੇਖੋਗੇ। ਗਿਫਟ ਵਗੈਰਾ, ਜਾ ਬਿਸਕੁਟ ਦੇ ਡੱਬੇ, ਜਾਂ ਫਿਰ ਕੋਲਡ ਡਰਿੰਕ ਦੇ ਡੱਬੇ ਤੇ, ਤੇ ਨਾਲ ਚੋਕਲੇਟ ਵਗੈਰਾ ਜੋ ਵੀ ਮਤਲਬ ਰੱਖੜੀ ਤੇ ਦਿੰਦੇ ਨੇ ਇੱਕ ਦੂਜੇ ਨੂੰ ਭੈਣ ਭਰਾ
ਹਾਂਜੀ- ਹਾਂਜੀ, ਬੜੀ ਸਾਰੀ ਪੈਕਿੰਗ ਆ, ਬੜੀ ਸਾਡੇ ਬਾਜ਼ਾਰ ਇੱਥੇ ਇੰਨੀ ਜ਼ਿਆਦਾ ਬੈਕ ਪੈਕਿੰਗਾਂ ਦੀ ਦੁਕਾਨਾਂ ਤੇ ਪੈਕਿੰਗਾਂ ਲੱਗੀਆਂ ਹੁੰਦੀਆਂ ਜੀ ਨਾ ਇੰਨੀਆਂ ਸੋਹਣੀਆਂ- ਸੋਹਣੀਆਂ, ਪਰ ਉਹਨਾਂ ਨੇ ਡੈਕੋਰੇਸ਼ਨ ਕੀਤੀ ਹੁੰਦੀ ਪੈਕਿੰਗ ਉੱਤੇ, ਦਿਲ ਕਰਦਾ ਵੀ ਸਾਰੀਆਂ ਹੀ ਲੈਲੋ
ਹਾਂ ਸਹੀ ਗੱਲ ਹੈ ਸਾਰੀ ਵਧੀਆ ਲੱਗਦੀ ਹੈ, ਕਿਉਂਕਿ ਦੇਖੋ ਗਿਫਟ ਦੇਣਾ ਹੈ। ਮਤਲਬ ਵਧੀਆ ਵੀ ਲੱਗਦਾ, ਗਿਫਟ ਦੇਣਾ ਸਾਮ ਵਾਲੇ ਨੂੰ ਅਗਰ ਵਧੀਆ ਲੱਗੇ ਫੇਰ ਉਹ, ਸਾਡੇ ਪੈਸੇ ਦਿੱਤੇ ਮਤਲਬ
ਹਾਂਜੀ ਹਾਂਜੀ ਹਾਂਜੀ, ਵਸੂਲ ਹੋ ਜਾਂਦੇ ਨੇ ਉਹਨਾਂ ਨੂੰ ਚੰਗਾ ਲੱਗੇ ਨਾ ਸਾਹਮਣੇ ਵਾਲੇ ਨੂੰ ਤੇ ਫੇਰ ਸਾਨੂੰ ਵਧੀਆ ਲੱਗਦਾ, ਹੋਰ ਵੀ ਅਸੀਂ ਲਿੱਤਾ ਇੰਨੇ ਸ਼ੌਕ ਨਾਲ ਏਹ ਗਿਫਟ ਤੇ, ਹਾਂ ਸਾਡੇ, ਭਰਾ ਨੂੰ ਜਾਂ ਸਾਡੀ ਭੈਣ ਨੂੰ ਪਸੰਦ ਆਇਆ ਤੇ ਬਹੁਤ ਵਧੀਆ ਗੱਲ ਏ, ਪਹਿਲੇ ਤਾਂ, ਕੁੜੀਆਂ ਹੀ ਬੜੀ ਤਿਆਰੀਆਂ ਸ਼ੁਰੂ ਕਰਨ ਦਾ, ਪਹਿਲੇ ਆਪਣੇ ਸੂਟ ਦਾ ਹੀ ਉਹਨਾਂ ਨੂੰ ਸ਼ੌਕ ਆ ਜਾਂਦਾ। ਵੀ ਉਹਨੂੰ ਰੱਖੜੀਏ, ਅਸੀਂ ਪੇਕੇ ਕਿਹੜਾ ਸੂਟ ਪਾ ਕੇ ਜਾਵਾਂਗੇ। ਬਸ ਪਹਿਲੇ ਤੇ, ਅ ਹਾਂ, ਅਸੀਂ ਤੇ ਮਹੀਨਾ ਪਹਿਲੇ ਸ਼ੁਰੂ ਹੋ ਜਾਂਦੇ ਹਾਂ। ਤੇ ਪਹਿਲੇ ਸੂਟ ਲੱਭਣਾ ਸ਼ੁਰੂ ਹੋ ਜਾਂਦੇ, ਹਾਂ ਰੱਖੜ ਰੱਖੜੀ ਤੇ ਅਸੀਆਲਾ ਸੂਟ ਪਾਉਣਾ। ਇਹ ਵਾਲਾ ਪਾਉਣਾ ਸੀ, ਪਿਛਲੇ ਸਾਲ ਇਹ ਵਾਲਾ ਡਿਜ਼ਾਇਨ ਪਾਇਆ ਸੀ। ਹੁਣ ਅਸੀਂ ਇਹਲ ਨੀ ਡਿਜ਼ਾਇਨ ਪਾਵਾਂਗੇ, ਤੁਹਾਨੂੰ ਤਾਂ ਸਾਡੇ ਸੂਟਾਂ 'ਚ ਵੀ ਬੜੀ ਵਰਾਇਟੀਆਂ ਹੁੰਦੀਆਂ ਨੇ,
ਸਹੀ ਗੱਲ ਹੈਗੀ ਹੈ, ਤੁਸੀਂ ਮੁੰਡੇ ਦੇਖ ਲਓ, ਕੁਛ ਵੀ ਪਾ ਕੇ ਬਹਿ ਜਾਣੀ, ਕਿ ਉਹਨਾਂ ਨੂੰ ਪਤਾ ਰੱਖੜੀ ਬਣਵਾਉਣੀ ਏ,
ਹਾਂ ਉਹ ਤੇ ਜਿਗ ਸ਼ਰਟ ਬਣੀ ਹੋਈ ਜੇ, ਜਾਂ ਟੀ ਸ਼ਰਟ ਪਾ ਲਣਗੇ ਜਾਂ ਸ਼ਰਟ ਪਾ ਲਣਗੇ ਤੇ ਬਹਿ ਜਾਣਗੇ ਹੋਰ ਕੀ ਕਰਨਾ ਉਹਨਾ।
ਸਹੀ ਗੱਲ ਹੈ। ਉਹਨਾਂ ਨੂੰ ਮਤਲਬ ਇੰਨਾ ਸ਼ੌਕ ਨੀ ਹੁੰਦਾ ਕੱਪੜੇ ਵਗੈਰਾ
ਨਾ, ਨਾ ਕੁੜੀਆਂ ਨੇ ਤੇ ਬੜਾ ਹੀ ਸ਼ੌਕ ਹੁੰਦਾ ਜੇ ਔਤੇ ਅਪਣੇ ਪਹਿਲੇ ਵਾਲ ਕਟਿੰਗ ਜਿਹਨ੍ਹਾਂ ਨੇ ਕਰਾਣੇ ਨੇ ਡਿਫਰੈਂਟ, ਡਿਫਰੈਂਟ ਟਾਈਪ ਦੀ ਕਟਿੰਗਾਂ ਕਰਾਉਣੀਆਂ ਸ਼ੁਰੂ ਹੋ ਜਾਂਦ ਦੀਆਂ ਜੇ। ਜਿਹਨ੍ਹਾਂ ਨੇ ਮੈੰਦੀਆਂ ਲੈਣੀਆਂ, ਇੱਕ- ਦੋ ਦਿਨ ਪਹਿਲੇ ਮੈੰਦੀਆਂ ਵੀ ਲਾਣੀਆ, ਸਾਰਾ ਕੁੱਛ ਇੱਕ ਮਹੀਨਾ ਪਹਿਲੇ ਸੋਚਣਾ ਸ਼ੁਰੂ ਕਰ ਦਿੰਦੀਆਂ, ਸੂਟ ਤੋਂ ਸ਼ੁਰੂਆਤ ਕਰਦੀਆਂ ਚੱਪਲ ਲੈਣੀ ਹੁੰਦੀ ਫਿਰ ਉਹਨਾਂ ਨੇ ਪਰਸ ਲੈਣਾ ਹੁੰਦਾ ਫੇਰ ਭਰਾ ਆਸਤੇ ਕੁੱਛ ਨਾ ਕੁਛ ਲੈਂਦੀਆਂ ਨੇ। ਫੇਰ ਉਸ ਤੋਂ ਬਾਅਦ ਖਾਣ- ਪੀਣ ਦਾ ਸਮਾਨ ਤੇ ਦੋ ਦਿਨ ਪਹਿਲੇ ਸ਼ੁਰੂ ਕਰਦੀਆਂ ਨੇ ਢੂੰਡਣਾ ਬਾਜ਼ਾਰੋ ਦੀ। ਤੁਸੀਂ ਦੇਖਿਆ ਕਿੰਨਾ ਰਸ਼ ਹੁੰਦਾ, ਦੋ ਦਿਨ ਪਹਿਲੇ ਰੱਖੜੀ ਤੋਂ ਬਾਜ਼ਾਰ?
ਹਾਂਜੀ ਬੜਾ ਰਸ਼ ਹੁੰਦਾ ਦੇਖੋ ਬਾਜ਼ਾਰ ਵਿੱਚ ਤਾਂ ਪੈਰ ਪਾਣ ਦੀ ਜਗ੍ਹਾ ਨਹੀਂ ਹੁੰਦੀ। ਹਰ ਕੋਈ, ਅ ਹਰ ਕੋਈ ਬਾਹਰ ਹੀ ਨਿਕਲੇਆ ਹੁੰਦਾ ਆਪਣੇ ਘਰ ਦੇ, ਤੇ ਸਾਰਾ ਮਤਲਬ ਬਾਜ਼ਾਰ ਘੁੰਮ ਕੇ ਕੋਈ ਗਿਫਟ ਲੈ ਰਿਹਾ, ਕੋਈ ਰੱਖੜੀ ਲੈ ਰਿਹਾ, ਕੋਈ ਕੀ ਸਮਾਨ ਲੈ ਰਿਹਾ ਤੇ ਕੋਈ ਕੀ।
ਬਿਲਕੁਲ ਜੀ ਬਿਲਕੁਲ, ਜਿਨਾਂ ਦਾ ਇੱਕ ਭਰਾ ਉਹ ਫਿਰ ਸਮਾਨ ਉਹਨਾਂ ਦਾ ਜਲਦੀ ਇਕੱਠਾ ਹੋ ਜਾਂਦਾ ਕਿਉਂਕਿ ਇੱਕ ਜੋਗਾ ਲੈਣਾ। ਜਿਹਨਾਂ ਦੇ ਚਾਰ ਭਰਾ ਹੈਗੇ ਨੇ, ਉਹ ਫਿਰ ਚਾਰਦ ਆਸਤੇ ਸਮਾਨ ਲੈਣਗੇ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ। ਤੇ ਸਾਰਾ ਦਿਨ ਵ ਜਾਰ, ਰਸ਼ ਹੀ ਰਸ਼ ਹੁੰਦਾ ਮਜ਼ਾ ਬੜਾ ਹੁੰਦਾ ਵੈਸੇ ਤਿਉਹਾਰ ਆ ਜਾਂਦਾ ਤੇ ਰੌਣਕ ਵਿਖਦੀ ਏ ਨਾ ਸਾਰੇ ਬਾਜ਼ਾਰਾਂ
ਹਾਂ ਸਾਰੇ ਕਠੇ, ਜਦੋਂ ਤਿਉਹਾਰ ਦਾ ਦਿਨ ਹੁੰਦਾ, ਉਦੋਂ ਜਦੋਂ ਸਾਰੇ ਮਿਲਦੇ ਨੇ ਉਦੋਂ ਕਿੰਨਾ ਮਜ਼ਾ ਆਂਦਾ। ਕਿ ਬਈ, ਕਿੰਨੇ ਚਿਰਾਂ ਬਾਅਦ ਸਾਰੇ ਇਕੱਠੇ ਹੋਏ ਨੇ।
ਬਿਲਕੁਲ ਜੀ, ਬਿਲਕੁਲ ਸਾਲ ਚ ਇਕ ਯਾ ਦੋ ਵਾਰੀ ਸਾਰੇ ਇਕੱਠੇ ਹੁੰਦੇ ਨੇ ਭੈਣ-ਭਰਾ। ਨਹੀਂ ਤੇ ਸਾਰੇ ਅਪਣੇ, ਅਪਣੇ ਕੰਮਾਂ ਚ ਅਪਣੇ ਤੇ ਨੌਕਰੀਆਂ ਚ ਬਿਜ਼ੀ ਹੈਗੇ ਨੇ ਕੋਈ ਬਾਹਰ ਹੈਗਾ, ਕੋਈ ਕਿੱਥੇ ਹੈਗਾ, ਕੋਈ ਕਿੱਥੇ ਹੈਗਾ। ਬਸ ਤੇ ਵਿਆਹ ਤਿਉਹਾਰ ਆਲੇ ਦਿਨ ਸਾਰੇ ਇੱਕ ਦ ਦੂਜੇ ਨਾਲ ਮਿਲ -ਜੁਲ ਕੇ ਇਕਠੇ ਬਹਿ ਕੇ ਹਾਸ-ਖੇਲ ਕੇ ਖੁਸ਼ ਹੋ ਜਾਂਦੇ ਨੇ। ਅਪਣੇ ਦਿਲ ਦੀ ਗੱਲਾਂ ਸਾਂਝੀਆਂ ਕਰ ਲੈਂਦੇ ਨੇ ਇੱਕ ਦੂਜੇ ਨਾਲ।
ਔਈਯੋ ਤਾਂ ਗੱਲ ਹੈ ਤਿਉਹਾਰ, ਸਿਰਫ ਤਿਉਹਾਰ ਤੇ ਇੱਕ ਘਰ ਦਾ ਕੋਈ ਫੰਕਸ਼ਨ ਆਏ ਓ ਤੇ ਹੀ ਮਿਲ ਸਕਣੇ ਆਪਾਂ।
ਔਹ ਚੀਜ ਹਾਂਜੀ, ਹਾਂਜੀ ਆ ਤੇ ਗੱਲ ਤੁਸੀਂ ਠੀਕ ਕਹਿ ਰਹੇ ਹੋ ਘਰ ਦੁੱਖ ਹੋਏ, ਯਾ ਸੁੁੱਖ ਹੋਏ ਤਾਂ ਹੀ ਸਾਰੇ ਭੈਣ ਭਰਾ ਮਿਲਦੇ ਨੇ ਨਹੀ ਤੇ ਸਭ ਅਪਣੇ-ਅਪਣੇ ਕੰਮਾਂ ਚ ਬਿਜ਼ੀ ਹੈਗੇ ਨੇ।
ਸਹੀ ਗੱਲ ਏ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਅਗੇ ਹੁਣ ਨਵਰਾਤੇ ਵੀ ਆਣਗੇ
ਹਾਂ ਫੇਰ ਨਰਾਤਿਆਂ ਦੀ ਰੌਣਕ ਹਾਂਜੀ, ਹਾਂਜੀ ਬਸ ਫੇਰ ਨਰਾਤਿਆਂ ਦੀ ਰੌਣਕ
ਔਹਨਾਂ ਦਾ ਸਮਾਨ ਲਿਆਵਾਂਗੇ ਆਪਾਂ ਜਿਵੇਂ ਖੇਤਰੀ ਬੀਜਦੇ ਹਾਂ।
ਹਾਂਜੀ, ਹਾਂਜੀ।
ਨਾਲ ਅਖੰਡ ਜੋਤ ਚਲਾਨੇ ਆਂ ਉਦੋਂ ਸਾਰਾ ਸਮਾਨ ਜਦੋਂ ਆਂਦੈ
ਹਾਂਜੀ।
ਸਾਰੇ ਨਵਰਾਤੇ ਦੇਖੋ ਮਜਾ ਵੀ ਆਦਾ ਹੈ ਨਵਰਾਤੇ ਰੱਖਦੇ ਮਗਰ ਆਪਾਂ ਸਾਡੇ ਅੰਮੀ ਰੱਖਦੇ ਨੇ, ਤੇ ਖਾ ਆਪਾ ਔਈਯੋ ਲੈਂਨੇ ਆ।
ਔਹ ਤੇ ਹੈ ਈ ਯੇ ਇੱਕ ਇਕ ਜਾਣਾ ਰੱਖਦਾ ਬਣਾਦਾ ਔਈਯੋ ਏ ਸਾਰੇ ਔ ਹੀ ਖਾ ਲੈਂਦੇ ਨੇ ਉਹ ਕਿੱਨਾ ਸਵਾਦ ਲੱਗਦਾ ਨਾ ਨਵਰਾਤ੍ਰਯਾ ਚ ਜਿਹੜਾ ਵੀ ਅਸੀਂ ਟੂ ਦਾ, ਸਮਾਂਗ ਦੇ ਆਟੇ ਦਾ ਜੋ ਵੀ ਬਣਾਂਦੇ ਹਾਂ ਅਸੀਂ।
ਹਾਂ ਸਹੀ ਗੱਲ ਹੈ ਬਸ ਫੇਰ ਘਰੋਂ ਬੋਲਦੇ ਵੀ ਨੇ ਬਈ ਅਗਰ ਤੁਸੀਂ ਹਾਂ ਸਹੀ ਗੱਲ ਏ।
ਪਰ ਅਸੀਂ ਖਾ ਸਾਰਾ ਕੁਛ ਲੈਂਦੇ ਹਾਂ ਸਵੇਰੇ ਪਹਿਲੇ ਨਾਸ਼ਤਾ ਤੇ ਚ ਅਸੀਂ ਚਾਹ ਨਾਲ ਜੋ ਬ ਅਹ ਔਹਦੇ ਲੱਡੂ ਹੁੰਦੇ, ਜਸੀਲ ਦੇ ਲੱਡੂ ਵੀ, ਉਹ ਚਿਪਸ ਵੀ ਆਲੂਆਂ ਦੇ ਉਹ ਸਭ ਨਾਸ਼ਤੇ ਚ ਖਾ ਲੈਂਦੇ, ਹਾਂ ਦੁਪਹਿਰੇ ਫੇਰ ਅਸੀਂ ਇੰਨੀ ਵਧੀਆ ਰੋਟੀ ਬਣਾ ਲੈਂਦੇ, ਹਾਂ ਘੁੱਟੂ ਦੇ ਆਟੇ ਦੀ ਆ ਉਹਦੀ ਪਕੌੜੇ ਬਣਾ ਲੈਂਦੇ ਹਾਂ ਤੇ ਰਾਤੀ ਫੇਰ ਅਸੀਂ ਟਿੱਕੀਆਂ ਜਾਂ ਫਿਰ ਰੋਟੀ ਕੁੱਛ ਨਾ ਕੁੱਛ ਫੇਰ ਅਸੀਂ ਉਹ ਚੀਜ਼ਾਂ ਬਣਾ ਲੈਂਦੇ ਹਾਂ। ਸਾਰਾ ਦਿਨ ਵਧੀਆ ਖਾਂਦੇ ਪੀਂਦੇ ਹਾਂ, ਫੇਰ ਅਸੀਂ ਕਹਿੰਦੇ ਹਾਂ ਅਸੀਂ ਵਰਤ ਰੱਖਿਆ ਮਜਾ ਬੜਾ ਆਉਂਦਾ ਵੈਸੇ।
ਹਾਂ ਸਹੀ ਗੱਲ ਹੈ, ਆਪਾਂ ਵਰਤ ਰੱਖਦੇ ਵੀ ਨੀ ਤਾਂ ਵੀ ਖਾਂਦੇ ਰਹਿੰਦੇ ਆਾਂ ਫਿਰ
ਆਹ ਤੇ ਹੈ ਹੀਏ ਬੱਚੇ ਤੇ ਇਂਝ ਹੀ ਕਰਦੇ, ਨੇ ਮੇਰੇ ਬੱਚੇ ਵੀ ਇਂਝ ਕਰਦੇ ਨੇ ਕਹਿੰਦੇ ਜੋ ਤੁਸੀਂ ਪਰ ਜੋ ਤੁਸੀਂ ਖਾਓਗੇ ਨਾ ਸਾਡੇ ਵਾਸਤੇ ਉਹੀਓ ਬਣਾਉਣਾ ਮੈਂ ਨਾ ਸਵਾਂਗ ਦੇ ਆਟੇ ਵਿੱਚ ਆਲੂ ਪਾ ਕੇ ਬੜੀ ਸਵਾਦ ਰੋਟੀ ਬਣਦੀ ਉਹ ਬਣਾਉਂਦੀ ਹਨਾ। ਤੇ ਬੱਚੇ ਮੇਰੇ ਕਹਿੰਦੇ ਨੇ, ਸਾਡੀ ਦੂਜੀ ਰੋਟੀ ਨਾ ਬਣਾਉਣਾ ਸਾਡੀ ਆਪਣੇ ਨਾਲ ਦੀ ਬਣਾਉਣਾ ਅਸੀਂ ਉਹੀ ਉਹ ਖਾਣੀ ਹੈ, ਫੇਰ ਮੈਂ ਕਹਿੰਦੀ ਹ ਚਲੋ ਮੇਰੇ ਵਸਤੇ ਇਹ ਵੀ ਕੰਮ ਆਸਾਨ ਹੋ ਜਾਏਗਾ, ਕਿ ਮੈਨੂੰ ਅਲੱਗ ਨੀ ਬਣਾਉਣਾ ਪਏਗਾ। ਜੋ ਮੈਂ ਖਾਵਾਂਗੀ ਉਹੀ-ਉਹ ਤੁਸੀਂ ਹਾਂ।
ਦੀ ਚੀਜ਼ ਵੀ ਵਧੀਆ ਲੱਗਦੀ ਹੈ, ਫੇਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਦੋਂ ਕੰਜਕ ਦੇ ਦਿਨ ਆਉਂਦਾ ਹੈ ਕੰਜਕਾਂ ਤੇ ਸਮਾਨ ਲੈ ਕੇ ਆਉਂਦੇ ਹਾਂ ਆਪਾਂ।
ਬਿਲਕੁਲ ਤਾਂ ਬਾਜ਼ਾਰ ਕਿੰਨੀ ਰੌਣਕ ਹੁੰਦੀ ਹੈ ਸਾਰੀ।
ਸਹੀ ਗੱਲ ਹੈ ਸਾਰੀ ਮਾਰਕੀਟ ਭਰੀ ਹੁੰਦੀ ਹੈ ਕੋਈ ਗਿਫਟ ਦੇਖੋ ਕੋਈ ਮਤਲਬ ਕਿ ਪਲੇਟਾਂ ਨਾਲ ਕੋਈ ਕੀ ਚੀਜ਼ ਮਤਲਬ ਹਰ ਇੱਕ ਤਰ੍ਹਾਂ ਦਾ ਗਿਫਟ ਹੁੰਦਾ ਤੁਸੀਂ ਦੇਖ ਸਕਦੇ ਹੋ ਹਾਂਜੀ।
ਕੁੜੀਆਂ ਕਈ ਇਕ ਅੱਧਾ ਸਮਾਨ ਲੈਂਦੇ ਨੇ ਕੁੜੀਆਂ ਜੋਗਾ, ਕਈ ਕੁੜੀਆਂ ਜੋਗੀ ਚੁੰਨੀ ਲੈਂਦੇ ਨੇ ਕੰਜਕਾਂ ਜੋਗੀ। ਕਈ ਕੰਜਕਾਂ ਜੋਗੇ ਏ ਟਿਫਨ ਲੈ ਲੈਂਦੇ ਨੇ ਜਿਹੜੇ, ਉਹਨਾਂ ਦੇ ਸਕੂਲ ਵੀ ਕੰਮ ਆ ਜਾਣਗੇ ਕਈ ਬੈਗ ਲੈ ਲੈਂਦੇ ਨੇ ਸਕੂਲ ਦੇ। ਕਈ ਉਹਨਾਂ ਦੇ ਅਗੇ ਬਹੁਤ। ਬੋਤਲਾਂ ਪਰਸ ਕੁੜੀਆਂ ਇਨੀਆਂ ਖੁਸ਼ ਹੋ ਜਾਂਦੀਆਂ ਨੇ ਇਨੇ ਸਾਰੇ ਗਿਫਟ ਮਿਲਦੇ ਨੇ। ਤੇ ਆਪਣਾ ਪਰਸ ਟੰਗ ਕੇ ਉਸ ਦਿਨ ਘੁੰਮਦੀਆਂ ਕਿਉਂਕਿ ਸਾਰੇ ਘਰੋਂ ਪੈਸੇ ਵੀ ਮਿਲਦੇ ਨੇ ਤੇ। ਪਰਸ ਵਿੱਚ ਜੋੜਦੀਆਂ ਰਹਿੰਦੀਆਂ ਨੇ ਉਹਨਾਂ ਦੇ ਚੰਗੇ ਭਲੇ ਪੈਸੇ ਬਣ ਜਾਂਦੇ ਨੇ ਖੁਸ਼ ਹੋ ਜਾਂਦੀਆਂ ਸਾਰੀ ਕੰਜਕਾਂ।
ਉਹੀ ਉਹ ਤਾਂ ਉਹ ਵੀ ਕੰਜਕਾਂ ਮਤਲਬ ਕਿੰਨਾ ਮਤਲਬ ਮਜ਼ੇ ਦਾ ਦਿਨ ਹੁੰਦਾ ਉਹ ਵੀ।
ਉਹ ਹੀ ਬੜਾ ਮਜ਼ੇ ਦਾ ਮੇਰੀ। ਬਿਲਕੁਲ ਜੀ ਬਿਲਕੁਲ ਮੇਰੀ ਕੁੜੀ ਤੇ ਇੱਕ ਦਿਨ ਪਹਿਲੇ ਰਾਤੀ ਸੌਂਦੀ ਨੀ ਜੇ ਕਹਿੰਦੀ ਪਹਿਲੇ ਮੈਨੂੰ ਮਹਿੰਦੀ ਲਾਓ। ਫੇਰ ਸੋਵਾਂਗੀ ਮੈਂ ਤੇ ਫੇਰ ਸੌਦੀ ਜੇ ਫਿਰ ਸਵੇਰੇ -ਸਵੇਰੇ ਆਪ। ਪਈ ਵੈਸੇ ਤਾਂ ਸਕੂਲ ਜਾਣ ਵਾਸਤੇ ਇਹਨਾਂ ਨੂੰ ਉਠਾਦੇ ਰਹੋ ਉਠਾਦੇ ਹੀ ਨੀ। ਕੰਜਕਾ ਵਾਲ਼ੇ ਦਿਨ ਸਵੇਰੇ ਚਾਰ ਵਜੇ ਉੱਠ ਕੇ ਬਹਿ ਜਾਂਦੇ ਜੇ ਨਹਾ ਧੋ ਕੇ ਤਿਆਰ ਹੋ ਜਾਂਦੀ ਜੇ। ਵੀ ਹੁਣੇ ਕੋਈ ਮੈਨੂੰ ਬੁਲਾਉਣ ਆਉਣ ਵਾਲਾ ਪੰਜ ਵਜੇ‌। ਬਸ ਹਰ ਤਿਉਹਾਰ ਦੀ ਆਪਣੀ ਰੌਣਕ ਏ। ਆਪਣੇ ਆਪ ਹੀ ਕੰੰਜਕਾਂ ਦੇ ਦਿਨ ਅੱਖ ਖੁੱਲ ਜਾਂਦੀ ਕੁੜੀਆਂ ਦੀ।
ਹਾਂ।
ਕਿਉਂਕਿ ਜੀ। ਜਿਵੇਂ -ਜਿਵੇਂ, ਜਿਦਾ ਜਿਦਾ ਦਿਨ ਆਉਂਦਾ ਜਾਂਦਾ ਨਾ ਤੇ ਫੇਰ ਬੱਚਿਆਂ ਨੂੰ ਸ਼ੌਂਕ ਆ ਜਾਂਦਾ, ਨਾ ਵੀ ਅੱਜ ਹੁਣ ਸਾਡਾ ਦਿਨ ਹੈਗਾ ਸਾਡੀ। ਪੂਜਾ ਕਰਨਗੇ ਸਾਰੇ।
ਸਹੀ ਗੱਲ ਏ ਉਸ ਉਸ ਤੋਂ ਬਾਅਦ ਦੇਖ ਸਕਦੇ ਹੋ ਜਦੋਂ ਦੁਸਹਿਰਾ ਆਉਂਦਾ ਹੈ, ਦੁਸਹਿਰੇ ਤੇ ਵੀ ਕਿੰਨੀ ਰੌਣਕ ਲੱਗਦੀ ਹੈ ਬਾਜ਼ਾਰ ਵਿੱਚ।
ਬੜੀ- ਬੜੀ ਰੌਣਕ ਲੱਗਦੀ, ਸਾਡੇ ਤੇ ਘਰ ਦੇ ਸਾਹਮਣੇ ਦੁਸਹਿਰਾ ਗਰਾਉਂਡ ਹੈਗਾ ਜੇ। ਉੱਥੇ ਹੀ ਸਾਡੇ ਤੇ ਰਾਵਣ ਬਣਦਾ ਜੇ। ਤੇ ਇਨੀ ਰੌਣਕ ਹੋ ਜਾਂਦੀ ਏ, ਤੇ ਸਾਰੇ ਸਟੋਲ ਖਾਣ ਪੀਣ ਦੇ ਲੱਗੇ ਹੁੰਦੇ ਨੇ ਸਾਹਮਣੇ ਹੀ। ਸਾਡੇ ਘਰ ਦੀ ਛੱਤਾਂ ਤੇ ਲੋਕ ਚੜ ਜਾਂਦੇ ਨੇ, ਵੇਖਣ ਵਾਸਤੇ ਕਿਉਂਕਿ ਰਸ਼ ਹੋ ਜਾਂਦਾ ਨਾ। ਫੇਰ ਅੱਧੇ ਲੋਕੀ ਸਾਡੀ ਛੱਤਾ ਤੇ ਚੜ੍ਹ ਜਾਂਦੇ ਨੇ ਆਸ- ਪਾਸ ਦੇ ਘਰਾਂ ਦੀ ਛੱਤਾਂ ਤੇ ਸਬ ਚੜ੍ਹ ਜਾਂਦੇ ਜੇ। ਤੇ ਸਾਰੇ ਵੇਖਦੇ ਨੇ ਫੇਰ ਰਾਵਣ ਜਦੋਂ ਸੜਦਾ ਤੇ। ਤੇ ਨਾਲ ਸਟੋਲ ਲੱਗੇ ਹੁੰਦੇ ਨੇ ਲੋਕੀ ਘਰੋਂ ਹਾਂ ਲੋਕ ਕੀ ਨਾਲ ਖਾ ਪੀ ਵੀ ਲੈਂਦਾ ਹੈ, ਆਪਣੇ ਬੱਚਿਆਂ ਨੂੰ ਸਮਾਨ ਵੀ ਲੈ ਦਿੰਦਾ। ਜਿਹੜਾ ਵੀ ਹੁੰਦਾ ਉਹ ਤੁਹਾਨੂੰ ਪਤਾ ਤਰਿਸ਼ੂਲ ਮਿਲਦੇ ਨੇ, ਤੇ ਦੁਸਹਿਰੇ ਤੇ ਤੀਰ ਕਮਾਨ ਮਿਲਦਾ, ਮੋਲੇ ਮਿਲਦੇ ਨੇ, ਹੋਰ ਵੀ ਜੋ ਵੀ ਚੀਜਾ ਲੋਕਾਂ ਨੂੰ ਪਸੰਦ ਹੈਗੀਆਂ ਸਭ ਲਾ ਦਿੰਦੇ ਨੇ ਸਟਾਲਾਂ ਚੋ। ਜਿਨ੍ਹਾਂ ਦੀ ਉਹਨਾਂ ਦੀ ਦੁਕਾਨਦਾਰੀ ਵੀ ਚੱਲ ਜਾਦੀ ਹੈ।
ਇੰਜੋਏਮੈਟ ਵੀ ਹੋ ਜਾਦੀ ਏ ਤੇ ਨਾਲ ਦ- ਦੁਕਾਨਦਾਰੀ ਵੀ ਚੱਲ ਜਾਦੀ ਉਹਨਾ ਦੀ ਤੇ ਜਿਹੜੇ ਦੇਖਣ ਆ ਰਹੇ ਨੇ ਉਹਨਾ ਦੀ ਵੀ ਇੰਜੋਏਮੈਟ - ਹੋ ਜਾਦੀ ਹੈ। ਬੱਚੇ ਖੁਸ਼ ਹੋ ਜਾਦੇ ਨੇ-
ਨਾਲ- ਤਿਆਰ ਸ਼ਿਆਰ ਹੋ ਕੇ ਅਸੀ ਲੋਕ ਘੁੰਮ ਵੀ ਆਉਦੇ ਹਾਂ ਤੇ ਆਪਣਾ ਇੰਜੋਏ ਵੀ ਕਰ ਆਦੇ ਹਾਂ। ਫਿਰ- ਖਾ ਪੀ ਵੀ ਆਦੇ ਹਾਂ ਇਹੀ ਇੰਜੋਏ ਹੁੰਦਾ ਐਵੇ ਹੀ ਜ਼ਿੰਦਗੀ ਨਿਕਲਦੀ ਹੈ ਹੋਰ ਕੀ ਹੈ ਜੀ।
ਸਹੀ ਗੱਲ ਹੈ। ਉਸ ਤੋਂ ਬਾਅਦ ਜਿਵੇ ਹੁਣ ਦੀਵਾਲੀ ਆ ਜਾਦੀ ਏ। ਦੀਵਾਲੀ ਦੇ ਦੇਖੋ ਕਿਨਾ ਮਤਲਬ ਵਧੀਆ। ਸਾਰਾ ਸ਼ਹਿਰ ਸਜਿਆ ਹੁੰਦਾ ਹੈ ਲੜੀਆਂ ਨਾਲ-
ਹਾਂਜੀ- ਹਾਂਜੀ ਤੁਸੀ ਦੀਵਾਲੀ ਦੀ ਗੱਲ ਤੇ ਕਰ ਦਿੱਤੀ ਤੁਸੀ ਵਿਚ ਤੁਸੀ ਵਿਚ ਕਰਵਾਚੋਥ ਨੂੰ ਭੁੱਲ ਗਏ ਹੋ। ਉਹ ਸਾਡਾ ਤਿਉਹਾਰ ਨਾ ਤਾਂ ਸਾਨੂੰ ਯਾਦ ਤੁਹਾਡਾ ਤਿਉਹਾਰ ਨੀ ਹੈ। ਨਾ ਮੁੰਡਿਆਂ ਦਾ- ਸਾਡਾ ਕੁੜੀਆਂ ਦਾ ਤਿਉਹਾਰ- ਕਰਕੇ ਸਾਨੂੰ ਯਾਦ ਹੈ ਕਰਵਾ ਚੌਥ ਆਏਗਾ ਅਜੇ ਵਿਚ ਕਰਵਾਂਚੌਥ ਦੀ ਫੇਰ ਅਸੀ ਤਿਆਰੀ ਸ਼ੁਰੂ ਕਰ- ਦਿੰਦੇ ਹਾਂ ਜੇ ਮਹੀਨੇ ਪਹਿਲੇ, ਹਰ ਚੀਜ਼ ਨਵੀ ਲੈਣੀ ਸ਼ੁਰੂ ਕਰ ਦਿੰਦੇ ਆ। ਇੰਨੇ ਸ਼ੌਕ ਨਾਲ- ਕੱਪੜੇ ਵੀ, ਚੂੜੀਆਂ ਵੀ, ਮੇਕਅਪ ਦਾ ਸਮਾਨ ਵੀ, ਹਰ ਚੀਜ ਨਵੀ ਲੈਂਦੇ ਆ। ਵੀ ਹੁਣ ਕਰਵਾ ਚੋਥ ਆਏਗਾ ਕਿਉਕਿ ਪਤਾ ਤੁਹਾਨੂੰ ਸਾਰੀ ਲੇਡੀਜ਼ ਤਿਆਰ ਹੁੰਦੀਆਂ। ਉਹ ਇਕ ਦੂਜੇ ਤੋਂ ਲੱਗਦੀਆਂ ਵੀ ਮੈ ਉਹਦੇ ਤੋਂ ਸੋਹਣੀ ਲਗਾ ਮੈਂ ਉਹਦੇ ਤੋਂ ਸੋਹਣੀ ਲਗਾ। ਬਸ ਉਸ ਟਾਈਮ ਵੀ ਬਜ਼ਾਰ ਵਿਚ ਬੜੀ ਰੌਣਕ ਹੁੰਦੀ -
ਹਾਂ ਸਵੇਰ ਦੇ ਮਤਲਬ ਕਿ ਸਮਾਨ ਹੀ ਲੈ ਰਹੇ ਹੁੰਦੇ ਨੇ ਹਰ ਰੋਜ਼ ਮਤਲਬ- ਕੋਈ ਨਾ ਕੋਈ ਸਮਾਨ ਆ ਹੀ ਰਿਹਾ।
ਪੰਦਰਾਂ ਦਿਨ ਪੂਰੀ ਕਰਵਾ ਚੌਥ ਦੀ ਰੌਣਕ ਰਹੇਗੀ।
ਹਾਂਜੀ ਬਸ ਉਸ ਤੋਂ ਬਾਅਦ ਈ ਦੀਵਾਲੀ ਤ ਕਿ ਮਤਲਬ ਵਧੀਆ ਲੱਗਦਾ ਜਦੋਂ- ਸਾਰਾ ਸਰ ਸ਼ਹਿਰ ਸੱਜਿਆ ਹੁੰਦਾ ਹੈ।
ਸਫਾਈਆਂ ਸ਼ੁਰੂ ਕਰ ਦਿੰਦੇ ਆ। ਫਿਰ ਦਿਵਾਲੀ ਦੀ ਸਫਾਈਆਂ 'ਤੇ ਅਸੀ ਟਾਈਮ ਲਗਾਉਦੇ ਹਾਂ। ਉਹਦੋ ਤੇ ਸਾਡਾ ਟਾਈਮ ਇਨਾ ਸੋਹਣਾ ਇੰਜੋਏ ਹੁੰਦਾ ਰਹਿਦਾ। ਤੇ ਅਸੀਂ ਆਪਣਾ ਟੈਮ- ਦੀਵਾਲੀ ਦੀ ਸਫਾਈਆਂ ਤੇ ਸ਼ੁਰੂ ਕਰਦੇ ਰਹਿਦੇ ਹਾਂ ਕਰਦੇ ਰਹਿਦੇ ਹਾਂ ਫੇਰ ਉਸ ਤੋਂ ਬਾਅਦ- ਦੀਵਾਲੀ ਦੇ ਫੇਰ ਨਵੇ ਕੱਪੜੇ ਪਾ ਕੇ, ਇਕ ਦੂਜੇ ਦੇ ਘਰਾਂ ਚ ਜਾਦੇ ਆ ਮਿਠਾਈ- ਦੇਣ, ਗਿਫਟ ਦੇਣ, ਫਿਰ ਇਹ ਰੌਣਕ ਲੱਗੀ ਰਹਿਦੀ ਦੀਵਾਲੀ ਤੇ-
ਚੀਜ਼ ਹੁੰਦੀ ਫਿਰ ਅਗੇ ਨਵ ਸਾਲ ਆ ਜੇਗਾ ਉਦੋ ਵੀ- ਸਾਰਾ ਸ਼ਹਿਰ ਦੇ ਮਤਲਬ- ਲੋਕ ਨਿਕਲਦੇ ਨੇ ਬਾਹਰ ਦਾ ਖਾਣ ਪੀਣ-
ਬਿਲਕੁਲ- ਬਿਲਕੁਲ ਜੀ ਬਿਲਕੁਲ ਹੋਟਲਾਂ ਦੇ ਕੰਮ ਤੇ ਤਿਉਹਾਰਾਂ ਤੇ ਪੂਰੇ- ਤੇਜ਼ੀ ਨਾਲ ਚੱਲਦੇ ਨੇ, ਕਿਉਕਿ ਲੋਕਾਂ ਦਾ ਮਨਪਸੰਦ ਦਾ ਹੈ। ਕੀ- ਜਾਂ ਨਵੇਂ ਕੱਪੜੇ ਪਾਉਣਾ ਖ਼ਰੀਦਣਾ- ਜਾਂ ਫਿਰ ਅੱਛਾ ਖਾਣਾ ਪੀਣਾ ਇਹੀਓ ਸਭ ਨੂੰ ਚੰਗਾ ਲੱਗਦਾ- ਘੁੰਮਣਾ ਫਿਰਨਾ ਅੱਛਾ ਖਾਣਾ ਪੀਣਾ ਤੇ, ਹੋਰ- ਨਵੇਂ ਕੱਪੜੇ ਪਾਣਾ- ਤੇ ਫੇਰ ਤਿਉਹਾਰਾਂ ਤੇ ਹੀ ਆਈ ਸਭ ਕੁਛ ਕਰਾਂਗੇ। ਹਾਂਜੀ- ਹਾਂਜੀ ਠੀਕ ਹੈ। ਜੀ ਸਤਿ ਸ਼੍ਰੀ ਅਕਾਲ ਜੀ-
ਠੀਕ ਸਤਿ ਸ਼੍ਰੀ ਅਕਾਲ ਜੀ-